ਸਤਿ ਸ੍ਰੀ ਅਕਾਲ ਜੀ।
ਹੋਰ ਕਿਸ ਤਰਾਂ ਹੋ ਬਸ ਠੀਕ ਤੁਸੀਂ ਦੱਸੋ?
ਮੈਂ ਵੀ ਠੀਕ ਹਾਂ ਤੁਸੀਂ ਦੱਸੋ ਕਿਵੇਂ ਹੋ ਘਰੇ ਸਾਰੇ ਕਿਵੇਂ ਨੇ ਫੈਮਲੀ ਚ
ਘਰੇ ਸਾਰੇ ਠੀਕ ਨੇ ਤੁਸੀਂ ਦੱਸੋ?
ਵਧੀਆ ਜੀ ਆਪਣੇ ਵੀ ਸਾਰੇ ਵਧੀਆ ਨੇ
ਚਲੋ ਵਧੀਆ ਹੋਰ ਰੋਟੀ ਪਾਣੀ ਹੋ ਗਈ?
ਹਾਂਜੀ ਕਦ ਦੀ ਹੋਗੀ ਰੋਟੀ ਤੇ ਮੈਂ ਕਿਹਾ ਮੈਂ ਕਰਦੀ ਹਾਂ ਕਰਦੀ ਹਾਂ ਕੋਾਲ ਤੁਹਾਨੂੰ ਅੱਜ ਤਾਂ ਨਹੀਂ ਹੋ ਪਾਇਆ ਸੀਗਾ ਪਰਸੋਂ ਵੀ ਮੈਂ ਦੇਖ ਰੀ ਸੀ। ਕਾੱਲ ਕਰਾਂ? ਅੱਜ ਮੈਂ ਕਿਹਾ ਚੱਲੋ ਹੁਣ ਮੈਂ ਫ੍ਰਰੀ ਹਾਂ। ਤੁਹਾਡੇ ਨਾਲ ਗੱਲ ਕੀਤੀ ਵੀ ਕਾਲ ਕਰ।
ਇਹ ਨੀ ਵਧੀਆ ਹੈ ਨਾ? ਗੱਲਬਾਤ ਹੋਣੀ ਹੁੰਦੀ ਰਹਿਣੀ ਚਾਹੀਦੀ ਹੈ ਹੈ ਕੇ ਨਹੀਂ? ਤੇ ਵਧੀਆ ਰਹਿੰਦਾ ਹੈ ਹੁਣ ਅੱਜ ਕੱਲ ਤੇ ਉਸ ਤਰ੍ਹਾਂ ਵੀ ਫੋਨ ਦੀ ਸਹੂਲੀਅਤ ਹੈਗੀ ਹੈ ਸਭ ਦੇ ਕੋਲ ਸਾਰੇ ਕੋਲ ਆਪਣਾ ਆਪਣਾ ਫੋਨ ਹੈਗਾ ਸ ਉਹ ਤੇ ਪਹਿਲੇ ਦਾ ਟਾਈਮ ਤੇ ਚਲਾ ਗਿਆ ਕਿ ਬਈ ਐਸਟੀ ਡੀ ਤੋਂ ਤੁਸੀਂ ਕੋਲ ਡਾਇਲ ਕਰੋ ਪੀਸੀ ਓ ਕਾਲ ਡਾਇਲ ਕਰੋ ਹਫਤੇ ਦੇ ਵਿੱਚ ਰ ਉਸਦੇ ਵੀ ਚਾਰਜਿਸ ਬਹੁਤ ਹੁੰਦੇ ਸੀ ਨਾ
ਹਾਂਜੀ ਹਾਂਜੀ ਕੋਈ ਮਿੰਟਾਂ ਦੇ ਸ ਕਾਮ ਦੇ ਕੋਈ ਪੈ ਚਾਰਜਿਸ ਸੀਗੇ ਪਹਿਲਾਂ ਹੁਣ ਤਾਂ ਪਹਿਲਾਂ ਜਿਵੇਂ ਪੁਰਾਣੇ ਜ਼ਮਾਨੇ ਚ ਸੀਗਾ। ਕੀ ਉਹ ਡਾਕ ਘਰ ਕਹਿੰਦੇ ਆ ਉਹਦੇ ਚ ਚਿੱਠੀਆਂ ਆਉਂਦੀਆਂ ਸੀਗੀਆਂ ਹੁਣ ਤਾਂ ਕੁਛ।
ਹੁਣ ਤੇ ਹੁਣ ਤੇ ਐਵੇਂ ਹੈ ਕਿ ਚਿੱਠੀਆਂ ਨੀ ਪੈਂਦੀ ਹੁਣ ਤੇ ਈਮੇਲ ਜਾਂਦੇ ਨੇ।
ਹਾਂਜੀ।
ਹੈ ਕੇ ਨਹੀਂ ਈਮੇਲ ਦੇ ਉੱਤੇ ਕੰਮ ਹੁੰਦਾ ਬਈ। ਕੋਈ ਕਿਸੇ ਨੂੰ ਗੱਲ ਕਰਨੀ ਹੈ ਜੋ ਲੋਜੀ ਪਾਓ ਈਮੇਲ। ਤੇ ਹੋ ਗਿਆ ਕੰਮ ਖਤਮ।
ਈਮੇਲ ਤੇ ਦੀ ਹਾਂਜੀ ਗੱਲ ਫੋਨ ਤੇ ਵੀ ਨਾ ਹੋਵੇ ਤਾਂ ਚੈਟਿੰਗ ਤੇ ਗੱਲਾਂ ਹੋ ਜਾਂਦੀ ਕਿੰਨਾ ਸੌਖਾ ਫੋਨ ਦਾ ਕੰਮ ਵੀ।
ਉਹੀ ਉਹੀ ਬਹੁਤ ਸੌਖਾ ਹੈ ਫੋਨ ਦਾ ਕੰਮ। ਨਾਲੇ ਸੋਚੋ ਕਿ ਪਹਿਲੇ ਦੇ ਟਾਈਮ ਦੇ ਉੱਤੇ ਤਾਂ ਅਹ ਕਿਸੇ ਨੂੰ ਕੁੱਝ ਬਣਾਣਾ ਹੈ ਤੇ ਪਹਿਲੇ ਦੇ ਟਾਈਮ ਤੇ ਮਿਲ ਗਯਾ ਸੀ ਹੁਣ ਤੇ ਯੂਟਊਬ ਇੰਨਾ ਇੰਨਾ ਅੱਗੇ ਵੱਧ ਗਯਾ ਹੈ ਕਿ ਕਿਸੇ ਨੂੰ ਕੋਈ ਰੈਸਿਪੀ ਵੀ ਚਾਹੀਦੀ ਹੈ ਤੇ ਤੁਸੀਂ ਯੂਟਿਊਬ ਤੇ ਪਾਓ ਤੇ ਰੈਸਪੀ। ਤੁਹਾਡੇ ਅੱਗੇ ਹਾਜਿਰ ਤੇ ਸੇਮ ਦੇਖ ਕੇ ਤੁਸੀਂ ਉਹੀ ਰੈਸਿਪੀ ਬਣਾ ਲਓ।
ਹਾਂਜੀ ਜੋ ਮਰਜੀ ਅੱਜ ਕੱਲ ਗੂਗਲ ਇੰਨਾ ਵਧੀਆ ਵਾ ਵੀ ਅਸੀਂ ਹਰੇਕ ਇੱਕ ਚੀਜ਼ ਸਰਚ ਕਰਾਂਗੇ ਸਾਨੂੰ ਉਹਦੇ ਤੇ ਸਭ ਮਿਲ ਜਾਣਾ। ਅੱਜ ਕੱਲ ਕਿਸੇ ਨ ਪੁੱਛ ਲੋ ਹਾਂਜੀ।
ਅਸੀਂ ਕੁੱਝ ਵੀ ਉੱਥੇ ਪਿੰਨ ਕੋਡ ਵੀ ਪਾਏ ਗਏ ਤੇ ਵੀ ਸਾਨੂੰ ਪਤਾ ਚੱਲ ਜਾਏਗਾ ਕਿਹੜੇ ਏਰੀਆ ਚ ਹੈਗੇ ਸਾਡੀ ਲੋਕੇਸ਼ਨ ਟ੍ਰੈਕ ਹੋ ਸਕਦੀ ਹੈ। ਹੈ ਕੇ ਨਹੀਂ? ਅਸੀ ਕਿਸੇ ਨੂੰ ਆਪਣੀ ਲੋਕੇਸ਼ਨ ਭੇਜ ਸਕਦੇ ਅ ਅਸੀ ਕਿੱਥੇ ਹੈ ਬੈਠੇ।
ਹਮ ਅੱਜ ਕੱਲ ਲੋਕੇਸ਼ਨ ਤੇ ਕੰਮ ਆ।
ਬਹੁਤ ਸਹੂਲੀਅਤ ਹੋ ਗਈ ਹੈ ਫੋਨ ਦੀ ਲੇਕਿਨ ਇਹ ਹੈ ਕਿ
ਦੀਦੀ ਫੋਨ ਵਧੀਆ ਵੀ ਆ ਆਪਣੇ ਆਪਣੇ ਉੱਤੇ ਆ ਜਿਵੇਂ ਯੂਜ ਕਰਨਾ ਨਾ ਫੋਨ ਚੰਗਾ ਵੀ ਆ ਮਾੜਾ ਵੀ ਆ ਦੋਨੋ। ਉਹਨ ਆ ਮਤਲਬ ਇੱਕ ਇਨਸਾਨ ਦੇ ਦਿਲ ਤੇ ਹੁੰਦਾ ਵਾ ਮਾਇਡ ਤੇ ਵੀ ਆਪਾਂ ਹੀਵੇ ਕਰਨਾ ਉਸ ਚੀਹੀਦਾ
ਉਹ ਤੇ ਹੈ ਹੀ ਹੈ ਫੋਣ ਐਵੇਂ ਕਿ ਚੰਗਾ ਯੂਜੇਜ ਵੀ ਹੈ ਤੇ ਬੁਰਾ ਇਹ ਹੈ ਕਿ ਅੱਜ ਕੱਲ ਲੋਕੀ ਰਿਲਾਂ ਬਹੁਤ ਦੇਖਦੇ ਨੇ ਉਸਦੇ ਨਾਲ ਅੱਖਾਂ ਦੇ ਉੱਤੇ ਇਫੈਕਟ ਪੈ ਰਿਹਾ ਹੈਗੀ ਨਹੀਂੀ
ਬੱਚਿਆਂ ਕੋਲੇ ਅੱਜ ਕੱਲ ਚੁੱਪ ਕਰਾਉਣ ਵਾਸਤੇ ਬੱਚਿਆਂ ਨੂੰ ਮੋਬਾਇਲ ਦੇ ਦੋ ਜੀ ਚੁੱਪ ਕਰ ਜਾਣਗੇ ਬਸ।
ਉਹੀ-ਉਹੀ ਐਕਚੁਲੀ ਆਦਤਾਂ ਪਾਈਆਂ ਏ ਅਸੀਂ ਬੱਚਿਆਂ ਨੂੰ ਹੁਣ ਜੇ ਅਸੀਂ ਬ ਬੋਲੇ ਕਿ ਆਦਤਾਂ ਛੁੜਾਲਓ ਤੇ ਬੱਚਾ ਨੀ ਛੱਡਦਾ।
ਨਹੀਂ ਹੁਣ ਰੋ ਕੇ ਦਿਖਾਣਗੇ ਤੇ ਜਿੱਦ ਕਰਦੇ ਨਾ ਫਿਰ। ਪਹਿਲਾਂ ਤੋਂ ਹੀ ਸਟਾਰਟਿੰਗ ਚ ਹੀ ਆਦਤ ਚੰਗੀ ਹੋਵੇ ਇਹਨਾਂ ਚੰਗੀ ਲਾਈ ਗਈ ਹੋਵੇ ਤੇ ਫਿਰ ਬੱਚੇ ਵੀ ਨੀ ਜਿੱਦ ਕਰਦੇ। ਓ ਮੇਰੀਆਂ ਭੈਣਾਂ ਦੇ ਵੀ ਬੱਚੇ ਨੇ। ਤੁਹਾਨੂੰ ਮੈਂ ਦੱਸਾਂ ਹੁਣ ਆਈ ਹੋਈ ਆ ਮੇਰੀ ਭੈਣ ਪਰ ਉਹਦੇ ਛੋਟਾ ਮੁੰਡਾ ਵਾ ਇੱਕ ਕੁੜੀ ਆ। ਪਰ ਉਹਨੂੰ ਬਿਲਕੁਲ ਨੀਂ ਨਾ ਬਾਹਰ ਦੀ ਚੀਜ਼ ਦਾ ਕੋਈ ਆ ਜਾਂ ਚੋਕਲੇਟ ਕਹਿ ਵਧੀਆ ਮੋਬਾਇਲ ਜਾਂ ਖਾਣ ਪੀਣ ਦੀ ਚੀਜ਼ ਬਸ ਘਰੇ ਰੋ ਕਿ ਸਬਜ਼ੀ ਉਹ ਖਾਂਦਾ ਉਹ ਬਾਹਰ ਦੀ ਚੀਜ਼ ਕੱਲਾ ਇੱਕ ਫਰੈਂਚ ਫਰਾਈਜ ਖਾਂਦਾ ਬਸ ਹੋਰ ਕੁਛ ਨਹੀਂ ਚਾਹੀਦਾ ਉਹਨੂੰ ਬਰੋਂ। ਜੇ ਅਸੀਂ ਕਵਾਂਗੇ ਨਾ ਚੱਲ ਸਾਡੇ ਨਾਲ। ਕਿਤੇ ਕਿਤੇ ਦਿਲ ਹੁੰਦਾ ਤਾਂ ਹੁੰਦਾ ਨੀ ਤੇ ਕਰਦਾ ਜਦੋਂ ਪਾਠ ਲੱਗ ਜਾਂਦਾ ਨਾ ਸ਼ਾਮ ਦੇ ਵੇਲੇ ਨਹੀਂ ਤੇ ਰਹਰਾਸ ਸਾਹਿਬ ਜੀ ਦਾ। ਭੱਜ ਕੇ ਘਰੇ ਖੇਡਦੇ ਬੱਚਿਆਂ ਨੂੰ ਛੱਡ ਕੇ ਘਰੇ ਆ ਕੇ ਹੱਥ ਪੈਰ ਧੋ ਕੇ ਬਹਿ ਜਾਂਦੇ। ਬੈਡ ਦੇ ਵਿੱਚ ਮੈਂ ਕਿਹਾ ਵੇਖ ਕਿੰਨਾ ਕਾ।
ਕਿੰਨੀ ਸਮਝ ਏ ਸੋਚੋ ਅੱਜ ਜੈ ਜਮਾਨੇ ਚ ਸਾਡੇ ਵਰਗਿਆਂ ਨੂੰ ਵੀ ਇਨੀ ਸਮਝ ਨਈ ਏ ਸੱਚ ਬੋਲਾ
ਅਅ ਸਾਨੂੰ ਵੀ ਰੱਬ ਨਾ ਏਨਾ ਪਿਆਰ ਨਿਗਾ ਜਿੜਾ ਅਸੀ ਓਨੂੰ ਟੈਮ ਦੇ ਪਾਈਏ। ਬੱਚਾ ਛੋਟਾ ਜਵਾ ਪੰਜ ਸਾਲ ਦਾ ਵੀ ਨੀ ਗਾ ਹਜੇ ਤੱਕ। ਫੇਰ ਵੀ ਓਨੀ ਇਨ ਏਦਾ ਸਮਝ ਆ ਕਿ ਮੈਂ ਹੁਨ ਪਾਠ ਚੱਲਦਾ ਨਾ ਟੀਵੀ ਤੇ ਲਾਈਵ ਚੱਲਦਾ ਸੱਚ ਆਪਨਾ ਹਜ਼ੂਰ ਸੈਬ ਦਾ, ਸੱਚ ਖੰਡ ਸਾਬ ਨਾ ਬਰਾਬਰ ਆ ਕੇ ਬੈ ਜਾਂਦਾ ਵਾ।
ਓ ਤੇ ਐ ਹੁਨ ਤੇ ਸੱਚਖੰਤ ਤੇ ਬੜਾ ਮੌਸਮ ਚੰਗਾ ਹੋਏਆ ਲੇਕਿ ਲੇਕਿਨ ਬਰਸਾਤ ਵੀ ਬਥੇਰੀ ਹੈ, ਤੇ ਓਥੇ ਤਿਲਕਨ ਵੀ ਨਾਂ ਹੈ ਕਿ ਲੋਕੀ ਤੇ ਕਿਸ ਰਾ ਚੜਾਈ ਚੜਦੇ ਨੇ ਓ ਪਹਾੜੀ ਦੀ, ਬਾਬਾ ਈ ਮਾਲਿਕ ਏ ਸੱਚ ਬਾਬ ਹਾਂ ਲੈਂਦੇ ਰੈਂਦੇ ਓਰ ਚਰ ਜਾਂਦੇ ਨੇ।
ਬਸ ਬਾਬਾ ਜੀ ਹੈਗੇ ਨੇ ਬਸ ਉਨਾ ਅੱਗੇ ਅਰਦਾਸ ਕਰਦੇ ਆ ਆਪਨੇ ਸਿੱਖਾਂ ਦਾ ਬੋਤ ਕੁਛ ਚੜ ਰਿਆ, ਅੱਜ ਦੇ ਦਿਨ ਨਿਊਜ਼ ਚ ਵੀ ਦੇਖ ਰਏ ਆ ਅਸੀਂ।
ਸਰਕਾਰ ਕੈ ਰਈ ਆ ਅਸੀਂ ਅਪਨੇ ਕਬਜ਼ੇ ਚ ਨਹੀਂ ਹੋ ਸਕਦਾ। ਤੁਸੀ ਕਿੰਨਾ ਮਰਜ਼ੀ ਜੋਰ ਲਾ ਲਓ। ਗੁਰੂ ਸਾਬ ਨੇ ਓਥੇ ਬੈਠੇ ਹਾਜ਼ਰ ਨਾਜ਼ਰ ਤੁਹਾਨੂੰ ਸਰਕਾਰ ਜੇ ਹੇ ਕੈ ਰਿਆ ਆ ਸੀ ਕਾਨੂੰਨ ਹੱਥ ਚ ਲੈ ਰੇ ਆਪਣੇ। ਬਟ ਇਹ ਕਾਮ ਲੈਣ ਦੀ ਇਹਨਾਂ ਦੀ ਹੈਗੀ ਹੈ ਕੋਈ ਚੀਜ਼ ਜੇ ਏਕਾ ਉਹਨਾਂ ਨੂੰ ਲੈਣਗੇ ਵੀ ਨਾ।
ਨਾਲੇ ਕਾਨੂੰਨ ਲ ਹੱਥ ਚ ਲੈਣ ਦਾ ਮਤਬ ਮਤਲਬ ਹੀ ਨੀ ਹੈ ਨਾ ਕਿਉਂਕਿ ਉੱਥੇ ਤੇ ਇਹ ਪੋਲੀਟਿਕਸ ਚਲੀ ਕੀ ਹੈ ਹੁਣ ਏ ਉੱਤਰਾਖੰਡ ਵਾਲੇ ਕਹਿ ਰਹੇ ਕਿ ਸਾਡੇ ਇੱਥੇ ਤੇ ਅਸੀਂ ਕਿਸੇ ਨੂੰ ਨੀ ਆਣ ਦੇਣਾ। ਉੱਤਰਾਖੰਡ ਵਿੱਚ ਹੈ ਕਿ ਨੀ। ਇਹ ਗੱਲ ਉਹ ਪਿੱਛੇ ਨਿਹੰਗ ਸਿੰਘਾਂ ਦੇ ਨਾਲ ਉਹਨਾਂ ਦੀ ਅਹ ਇਹ ਹੋ ਗਈ ਸੀ ਲੜਾਈ ਹੋ ਵੀ ਸੀ ਕੁੱਛ ਲੋਕਾਂ ਦੀ ਉੱਧਰ ਦੇ ਲੋਕਲ ਹੀ ਰਹਿਣ ਵਾਲੇ ਉਹ ਟੱਕਰ ਵੱਜ ਗਈ ਵੱਜ ਗਈ ਸੀ। ਇੱਕ ਦੂਸਰੇ ਦੀ ਗੱਡੀ ਨਾਲ ਤੇ ਉਹਨਾਂ ਨੇ ਉਹਨਾ ਨੂੰ ਕਾਫ਼ੀ ਮਾਰਿਆ ਨਿਹੰਗ ਸਿੰਘਾਂ ਨੂੰ ਰੋਡ ਕੱਢ ਕਢੱ ਤੇ ਜਦ ਉਹਨਾਂ ਨੇ ਆਪਣੀ ਕਿਰਪਾਨਾਂ ਕੱਢੀਆਂ ਆਪਣੇ ਇਸੇ ਵਾਸਤੇ ਤੇ ਫੇਰ ਪੁਲਿਸ ਆ ਗਈ ਜੀ ਫੇਰ
ਹੈ
ਹਾਂ ਫੇਰ ਇਹਨਾਂ ਨੂੰ ਕਿਰਪਾਨਾ ਦਿਖ ਗਿਆਂ ਕਿ ਇਹਨਾਂ ਕੋਲ ਸ਼ਸਤਰ ਕਿਉਂ ਰੱਖੇ ਹੋਏ ਨੇ। ਇਹਨਾਂ ਕੋਲ ਕਿਰਪਾਨਾ ਕਿਉਂ ਹੈਗੀ ਐ ਉਹ ਤੇ ਵੀ ਸਾਡੇ ਗੁਰੂਆਂ ਨੇ ਦਿੱ ਸਾਨੂੰ ਸੇਫਟੀ ਵਸਤੇ ਵੀ
ਸਾਨੂੰ ਸਾਡੇ ਗੁਰੂਆਂ ਨੇ ਦਿੱਤੀਆਂ ਐਵੇਂ ਨੀ ਕਿ ਸਾਡੀ ਵਾਸਤੇ ਸਾਡੀ ਕੌਮ ਐਵੇਂ ਆ ਸਿੱਖਾਂ ਦੀ ਸਾਡੇ ਗੁਰੂਆਂ ਨੇ ਹੀ ਸਿਖਾਏਆ ਵੀ ਹਾਂ ਜਿਦੇ ਨਾਲ ਜ਼ੁਲਮ ਹੋ ਰਿਆ ਬਈ ਤੁਸੀ ਓਥੇ ਖੜੇ ਰਵੋ ਹੁਣ ਅੱਜ-ਕੱਲ ਦੇ ਜ਼ਮਾਨਾ ਕਿਦਾਂ ਉਸ ਟਾਈਮ ਜਦੋਂ ਸਿੱਖ ਖੜ ਜਾ ਤਾਂ ਉਦੋਂ ਇਹਨਾ ਨੂੰ ਦਿਖਦਾ ਨੀ ਗਾ ਹਨਾ ਤੇ ਸਾਡੇ ਸਾਡੇ ਲਈ ਸਿੱਖ ਖੜੇ ਨੇ ਹੈਂ ਇਹਨਾਂ ਨੂੰ ਕਰਪਾਨਾ ਜ਼ਰੂਰ ਦੇਖ ਜਾਂਦੀਆਂ ਬਈ ਸਾਡੇ ਗੁਰੂਆਂ ਨੇ ਸਾਨੂੰ ਬਖਸ਼ਿਸ਼ਤੀ ਅਸੀਂ ਉਹ ਕਰਨੇ ਆਕਾਰ ਦਿੱਤੇ ਨੇ ਜਿ
ਹਾਂਜੀ
ਲੋਕੀ ਆਪਣਾ ਆਪਣਾ ਮਨ ਗੰਦੇ ਲੋਕ ਨੇ
ਨਹੀਂ ਨਹੀਂ ਉਹ ਤੇ ਪੋਲੀਟਿਕਸ ਇਹਨੂੰ ਹੀ ਤਾਂ ਪੋਲੀਟਿਕਸ ਕਹਿੰਦੇ ਕਿਉਂਕਿ ਉੱਧਰ ਦੇ ਲੋਕੀ ਮੈਨੂੰ ਦੱਸ ਦੱਸੋ ਕਿ ਅਗਰ ਉੱਧਰ ਦੇ ਲੋਕਾਂ ਨੂੰ ਅਸੀਂ ਇੱਧਰੋਂ ਦੀ ਰਾਸ਼ਨ ਨ ਦੇਵਾਂਗੇ ਤੇ ਇੱਕ ਸੇਬ ਖਾ ਖਾ ਕੇ ਕਦ ਤੱਕ ਜੀਏ ਗਏ
ਹਾਂ ਸਹੀ ਗੱਲ ਆ ਫੇਰ ਵੀ ਲੜਨਗੇ ਤੇ ਵੀ ਕਹਿਣਗੇ ਸਾਨੂੰ ਦੋ ਪਹਚਾਓ ਸਾਨੂੰ ਪਹੁੰਚ
ਉਹਨਾਲੇ ਤੇ ਕਿੰਨੇ ਹਿਮਾਚਲ ਚਲੀ ਮੈਂ ਕਹਿੰਦੀ ਹਾਂ ਪੰਜਾਬ ਵਿੱਚ ਹੈਗੇ ਨੇ ਜਿਹੜੇ ਅਲੱਗ ਅਲੱਗ ਆਈ ਕੰਪਨੀਆਂ ਚ ਕੰਮ ਕਰ ਰਹੇ ਨੇ ਉੱਥੇ ਕੈਬ ਡਰਾਈਵਰ ਨੇ ਹੈ ਕਿ ਨਹੀਂ ਕਿਉਂਕਿ ਹਿਮਾਚਲ ਵੇਸੇ ਇੰਨਾ ਕੁਛ ਕੰਮ ਹੈ ਨਹੀਂ ਹੈ ਕਿ ਨਹੀਂ ਪਹਾੜਾਂ ਤੇ ਕੀ ਕੰਮ ਹੋਏਗਾ ਦੱਸੋ ਔਰ ਕਿਹੜਾ ਰੋਜ਼ ਪਹਾੜਾਂ ਤੋਂ ਉੱਤਰ ਕੇ ਕੰਮ ਕਰੇਗਾ ਔਰ ਫਿਰ
ਇੱਥੇ ਰੋਡਾਂ ਤੇ ਬਾਏ ਬਰੋਡ ਨੀ ਚੱਲਿਆ ਜਾਂਦਾ। ਸਿੱਧਾ ਲੋਕਾਂ ਤੋਂ ਉੱਥੇ ਕੀ ਕਰ ਲਣਗੇ
ਕਿ ਫਿਰ ਅੱਛਾ ਖੇਲੋ ਘੱਟ ਤੋਂ ਘੱਟ ਨਾ ਨਾ ਖ਼ਰਾਬ ਕਰੋ ਨਾ ਉਹਨਾਂ ਦਾ ਕਹਿਣਾ ਹੈ ਕਿ ਹ ਇੱਥੇ ਲੰਗਰ ਲਗਾਂਦੇ ਨੇ ਲੰਗਰ ਲਗਾਂਦੇ ਨੇ ਤੇ ਐ ਦਿੱਕਤ ਉਹਨਾਂ ਨੂੰ ਹੈਗੀ ਹੈ ਕਿ ਉੱਧਰ ਉਹ ਸੌ ਰੁਪਏ ਦੀ ਬੋਟਲ ਵੇਚਦੇ ਨੇ। ਹੈ ਕਿ ਨੀ ਜੇ ਟੂਰਿਸਟ ਆਉਂਦੇ ਨੇ ਟੂਰਿਸਟ ਆਉਂਦੇ ਨੇ ਨੂੰ ਸੌ ਸੌ ਰੁਪਏ ਦੀ ਬੋਟਲ
ਤੇ ਇੱਥੋਂ ਫਰੀ ਦਾ ਲੰਗਰ ਹੋ ਰਿਹਾ ਹਾ ਬਸ ਇੰਨਾ ਹੀ
ਉਹ ਫਿਰ ਉਹਨਾਂ ਦੀ ਕਮਾਈ ਨਹੀਂ ਹੋ ਰਹੀ ਹੈ ਨਾ ਤੇ ਫਿਰ ਰ ਇਸ ਵਾਸਤੇ ਉਹ ਨੇ ਉਹ ਗੱਲ। ਚੱਕਣੀ ਸੀ ਉਹ ਤੇ ਫੇਰ ਹੁਣ। ਪੋਲੀਟਿਕਸ ਖੇਣੀਏ ਤਾਂ ਲੋਕੀ ਦੇ ਵਿੱਚ ਵਿਚ ਇੰਨੇ ਹੈਗੇ ਨੇ ਕਿ ਇੰਨਾ ਅਣਛਣ ਬੋਲਦੇ ਪਏ ਨੇ ਬਥੇਰੇ ਮੈਂ ਇੰਨਾ ਸਿੱਖਦੀ ਪਈ ਆ ਨਾ ਡੇਲੀ ਉੱਥੇ ਇਹੀ ਚੱਲ ਰਿਹਾ। ਉਤਰਾਖੰਡ ਵਿੱਚ
ਮਤਲਬ ਇਹਨਾ ਦਾ ਸੇਲ ਨਹੀਂ ਹੋ ਰਿਹਾ ਤੇ ਇਹ ਐਵੇਂ ਕਰ ਰਹੇ ਹਨਾ। ਤੇ ਗੁਰੂ ਦਾ ਲੰਗਰ ਇੱਥੇ ਫੀ ਚ ਲੋਕ ਲੋਕਾਂ ਨੂੰ ਸੰਗਤ ਨੂੰ ਸਭ ਨੂੰ ਮਿਲ ਰਿਹਾ ਤੇ ਇਹ ਇਹਨਾਂ ਤੋਂ ਦੇਖਿਆ ਨੀ ਜਾ
ਹਾਂਜੀ। ਉਹ ਨਾਲੇ ਹੁਣ ਨਾ ਤੇ ਹਿਮਕੁੰਟ ਸਾਹਿਬ ਦੀ ਨਵੀਂ ਸਲਾਹ ਬਣ ਰਹੀ ਸੀ। ਕੀ ਰਹਿਣ ਵਾਸਤੇ ਕੀ ਬਈ ਗੋਬਿੰਦ ਘਾਟ। ਇਹ ਸਭ ਜਗ੍ਹਾ ਤੇ ਸੰਗਤ ਜ਼ਿਆਦਾ ਹੋ ਜਾਂਦੀ ਹੈ। ਤੇ ਗੁਰਦੁਆਰੇ ਜਗ੍ਹਾ ਘੱਟ ਠੰਡ ਪੈ ਜਾਂਦੀ ਹੈ। ਹੈਗੀ ਨੀ ਉਸਦੇ ਹਿਸਾਬ ਨਾਲ ਸਰਾਹ ਬਣ ਰਹੀ ਸੀ। ਲੇਕਿਨ ਹੁਣ ਇਹ ਲੜਾਈ- ਝਗੜੇ ਦੇ ਕਾਰਨ ਉਹ ਵੀ ਸਰਾਹ ਦੇ ਉੱਤੇ ਇਹਨਾਂ ਨੇ ਇਹ ਪਾ ਦਿੱਤਾ ਰਿਸਟ੍ਰਿਕਸ਼ਨ। ਕਿ ਹਾਂ, ਇਹਨਾਂ ਨੂੰ ਪਹਿਲੇ ਲੱਗਿਆ। ਅ ਦਸ ਫਲੋਰ ਦਾ ਹੋਟਲ ਬਣ ਰਿਹਾ। ਜਿੱਦਾਂ ਹੀ ਸਰਰਾਦ ਨਾਂ ਉੱਤੇ ਆਇਆ। ਕਿ ਬਾਬਾ ਜੀ ਦੀ ਸਰਾਹ ਬਣ ਰਹੀ ਹੈ। ਤੇ ਫੇਰ ਇਹ ਲੋਕਾਂ ਨੂੰ ਭਬੜ ਮਚ ਗਿਆ। ਫੇਰ ਇਹ ਲੋਕ ਬੋਲਦੇ ਨਹੀਂ ਜੀ। ਇਹ ਬੰਦ ਕਰੋ। ਇਹ ਕਿੱਦਾਂ ਇਲੀ- ਗਿੱਲੀ ਬਣ ਗਈ ਦਸ ਫਲੋਰ ਦੀ। ਏਦਾਂ ਹੈ ਤਾਂ ਓਦਾਂ ਹੈ। ਉਹ ਸਰਾ ਹੀ ਨਹੀਂ ਖੁੱਲਣ ਦੇ ਰਹੇ।
ਹਮ।
ਔਰ ਜੇ ਇੱਕ ਵਾਰ ਸਰਾ ਖੁੱਲ ਜਾਏਗੀ। ਤਾਂ ਲੋਕੀ ਹੋਟਲ ਵਿੱਚ ਨਹੀਂ ਰਹੇ ਗਏ ਨਾ। ਸਰਾਹ ਸਸਤੀ ਪੈਂਦੀ ਹੈ ਲੋਕਾਂ ਨੂੰ, ਪਾਣੀ ਦੀ ਬੋਟਲਾਂ ਇੰਨੀਆਂ ਮਹਿੰਗੀਆਂ ਹੈ। ਉੱਥੇ ਤਾਂ ਫ੍ਰਰੀ ਜਲ ਹੈਗਾ ਹੈ। ਉਹ ਤੇ ਹੁਣ ਕਹਿੰਦੇ ਕਿ ਉੱਥੇ ਤੇ ਜਿਹੜੇ ਨਲਕੇ ਹੈਗੇ ਨੇ ਨਾ ਉਹ ਵੀ ਗਵਰਮੈਂਟ ਨੇ ਬੰਦ ਕਰ ਦਿੱਤੇ ਨੇ। ਇੰਨੀ ਪੋਲੀਟਿਕਸ ਚੱਲ ਰਹੀ ਹੈ ਉੱਥੇ ਉੱਤਰਾਖੰਡ, ਹੇਮਕੁੰਟ ਸਾਹਿਬ।
ਬਾਈਕ।
ਉੱਥੇ ਇੰਨੀ ਪੋਲੀਟਿਕਸ ਸਾਰੇ ਨਲਕੇ ਉਹਨਾਂ ਨੇ ਉਖਾੜ ਦਿੱਤੇ। ਕਿੱਥੇ ਵੀ ਕਨੈਕਸ਼ਨ ਨਹੀਂ ਹੈ ਔਰ ਪਾਣੀ ਨ ਹੈ ਨਲਕਿਆਂ ਚਾ। ਮੈਂ ਡੇਲੀ ਨਿਊਜ਼ ਦੇਖਦੀ ਹਾਂ ਨਿਊਜ਼
ਹਾਂਜੀ। ਮੈਂ ਵੀ ਸੁਣੀ ਸੀਗੀ ਵੀ ਉੱਥੇ ਜਿਹੜੇ ਦਰਸ਼ਨ ਕਰ ਰਹੇ ਨੇ ਨਾ ਜਾਂਦੇ ਨੇ ਦਰਸ਼ਨ ਲਈ ਦਰਸ਼ਨ ਦੀ ਉਹੀ ਬੰਦ ਕਰ ਦਿੱਤਾ ਮੈਂਨ ਉੱਥੇ ਨਹੀਂ ਕਰਨਾ ਹਜੇ।
ਠੀਕ ਹੈ। ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰੀ। ਫਿਰ ਤੋਂ ਗੱਲ ਕਰਾਂਗੇ ਆਪਾਂ, ਹੈ ਕਿ ਨਹੀਂ।
ਮੈਨੂੰ ਵੀ ਵਧੀਆ ਲੱਗਿਆ। ਆਪ ਕਰ
ਠੀਕ ਦੀਦੀ ਸਤਿ ਸ੍ਰੀ ਅਕਾਲ। ਹਾਂਜੀ, ਓਕੇ।
ਹ।